ਹੈਲੋ
ਹਾਂਜੀ।
ਹਾਂਜੀ ਦੀਦੀ।
ਹੁੰ ਅੱਛਾ।
ਹੈਲੋ ਤੁਹਾਡੀ ਨਾ ਬਾਜ ਕੱਟ-ਕੱਟ ਕੇ ਆ ਰੀ ਆ ਦੀਦੀ।
ਅੱਛਾ ਮੈਂ ਇਕ ਮਿੰਟ ਬਾਰ ਜਾਂਦੀ ਜੇ ਹੋਰ?
ਠੀਕ ਏ ਹੋਰ ਵਧੀਆ ਦੀਦੀ ਤੁਸੀਂ ਦੱਸੋ?
ਅੱਜ ਖਾਣਾ ਖੁਣਾ ਖਾ ਲਿਆ।
ਹਾਂਜੀ ਦੀਦੀ ਮੈਂ ਖਾਣਾ ਖਾ ਲਿਆ ਖਾਣਾ ਖਾ ਕੇ ਪਈ ਸੀ ਬਸ।
ਅੱਛਾ ਤੁਸੀਂ ਫੇਰ ਬਾਹਰ ਸੌਦੇ ਹੋ ਕੇ ਅੰਦਰ ਪੱਖਾ ਵਗੈਰਾ।
ਅਸੀਂ ਬਾਹਰ ਸਾਰੇ ਦੀਦੀ ਬਾਹਰ ਸੌਦੇ ਹਾਂ ਪੱਖ ਪੱਖਾ ਲਾ ਡੈਡੀ ਪੱਖਾ ਲਾ ਲੈਂਦੇ ਆ ਅਸੀਂ ਕੂਲਰ ਲਾ ਲੈਂਲਾਗੇ।
ਅੱਛਾ ਅੱਛਾ।
ਹਾਂਜੀ ਦੀਦੀ ਸਾਰੇ ਬਾਹਰ ਹੀ ਪੈਣੇ ਆ ਵਿਹੜੇ 'ਚ।
ਆਹ ਫੇਰ ਰਾਤੀ ਠੰਡੀ ਹਵਾ ਹੋ ਜਾਂਦੀ ਹੋਣੀ ਆ।
ਹਾਂਜੀ ਦੀਦੀ ਹਵਾ ਆਉਂਦੀ ਹੈ ਨਾ ਫਿਰ ਜਿਹੜੀ ਬਾਹਰ। ਵਧੀਆ ਮਿਲੀ ਜਾਂਦੀ ਰਹਿੰਦੀ ਅੰਦਰ ਨਾ ਸਾਹ ਜਿਹਾ ਘੁੱਟਦਾ ਹੈਗਾ
ਹਾਂ ਓ ਤੇ ਹੈ ਈ ਐ। ਤੇ ਸਾਨੂੰ ਵੀ ਉਹ ਬੜਾ ਹੁੰਦਾ ਅੱਛਾ ਕਿਉਂਕੀ ਤੁਹਾਨੂੰ ਆਦਤ ਨੀ ਨਾ।
ਹਾਂਜੀ ਦੀਦੀ।
ਹੂੰ ਸਾਡੇ ਅੰਦਰ ਗੁੰਮਾ ਹੋ ਜਾਂਦਾ ਹੈ।
ਹਾਂਜੀ ਬਾਕੀ ਸ਼ੈਰਾਂ ਚ ਤਾਂ ਏ ਸੀ ਲੱਗੇ ਹੁੰਦੇ ਆ ਨਾ ਫੇਰ ਪਿੰਡਾਂ ਚ ਤਾਂ ਘੱਟ ਈ ਹੁੰਦਾ ਕਿਸੇ-ਕਿਸੇ ਘਰ ਦੀ ਏ ਸੀ ਹੁੰਦਾ।
ਹੂੰ ਸਹੀ
ਬਾਕੀ ਬੇਹੜੇ ਵੀ ਵੱਡੇ ਹੁੰਦੇ ਹਾਂਜੀ ਬਾਕੀ ਹਾਡੇ ਬੇੜੇ ਛੋਟੇ ਹੁੰਦੇ ਨਾ ਵੇੜੇ ਵੱਡੇ ਹੁੰਦੇ ਅੱਧਾ ਕੱਚਾ ਹੁੰਦਾ ਅੱਧਾ ਪੱਕਾ ਹੁੰਦਾ
ਹਾਂ। ਚਲੋ ਹਵਾ ਵਧੀਆ ਤਰੀਕੇ ਨਾਲ
ਹਾਂਜੀ ਜੀ।
ਹੋਰ ਤੁਸੀਂ
ਤੁਸੀਂ ਕੀ ਕਰਦੇ ਸੀ ਦੀਦੀ ਅਸੀਂ ਦੀਦੀ ਅੱਜ ਬਣਾਏ ਸੀ। ਫ਼ਲੀਆਂ।
ਅੱਛਾ ਹੂੰ। ਮੈਂ ਤੇ ਹਲੇ ਬਣਾ ਆਪਾਂ ਬਣਾਉਣੇ ਲਈ ਰੋਟੀ। ਨੌ ਵਜੇ ਨਾਲ ਬਣਾਵਾਂਗੇ ਹੂੰ।
ਅੱਛਾ ਸਬਜ਼ੀ ਵਗੈਰਾ ਕੱਟ ਲਈ ਤੁਸੀਂ ਦੀਦੀ।
ਸਬਜ਼ੀ ਬਣਾ ਲਈ ਦੀ ਹੈ। ਆਟਾ ਗੁਲਿਆ ਸਾਰਾ ਕੰਮ ਹੋ ਗਦਾ ਬਸ ਰੋਟੀ ਬਣਾਨੀ।
ਹਮ
ਹੋ ਬੜੀ ਮੁਸ਼ਕਿਲ ਹੋ ਜਾਂਦੀ ਐ ਫੇਰ ਇੱਕਦਮ ਨਾ ਫੇਰ ਸ਼ਾਮੀ ਸਬਜ਼ੀ ਬਣਾ ਲੈਂਨੀ ਆ।
ਹਾਂ ਚੱਲ ਪੈਲਾਂ ਬਣਾ ਕੇ ਰੱਖ ਦਿੰਦੇ ਰੋਟੀ ਬਾਦ ਚੋਂ ਲੱਗ ਜਾਨ
ਨਾਲ ਰੋਟੀ ਗਰਮ ਗਰਮ ਖਾਂਦੇ ਆ। ਉਹ ਮਤਲਬ ਪੈਕ ਹੋ ਕੇ ਨਹੀਂ ਖਾਂਦੇ ਗਰਮ ਗਰਮ ਲਸਣ ਦਾ ਫੁਲਕਾ ਖਾਂਦੇ ਹਾਂ।
ਅੱਛਾ ਜਠੀਕ
ਹੋਰ ਸੁਣਾਓ।
ਸਵੇਰੇ ਟਾਈਮ ਵੀ ਫਿਰ ਤੁਸੀਂ ਐਵੇਂ ਈ ਕਰਦੇ
ਹਾਂਜੀ ਸਵੇਰੇ ਵੀ ਅਸੀਂ ਗਰਮ ਗਰਮ ਹੀ ਖਾਣੀ ਸਭ ਨੇ।
ਅੱਛਾ ਫੇਰ ਸਵੇਰੇ ਟਾਈਮ ਵੀ ਤੁਸੀਂ ਲੇਟ ਬਣਾਉਂਦੇ ਹੋਗੇ ਖਾਣਾ।
ਮੈਂ ਸਾਡੇ ਤੋਂ ਦਸ ਵਜੇ ਕਰ ਲੈਦਾ ਕਿਉਂਕਿ ਮੈਂ ਨਾ ਗਿਆਰਾਂ ਵਜੇ ਟਿਊਸ਼ਨ ਪੜਾਉਂਦੀ ਹੁੰਦੀ ਬੱਚਿਆਂ ਨੂੰ ਤੇ ਬੱਚੇ ਆ ਜਾਂਦੇ ਆ ਇੱਕ ਡੇਢ ਵਜੇ ਉਹ ਜਾਂਦੇ ਆ ਡੇਢ ਵੱਜ। ਜੀ ਜਾਂਦਾ ਫੇਰ ਮੈਂ ਦੁਪਹਿਰੀ ਖਾਨਾ ਖਾਂਦੀ ਹਾਂ ਫੇਰ ਘੰਟਾ ਡੇਢ ਸੌ। ਜੀ ਦਾ
ਠੀਕ
ਫੇਰ ਆਪਾਂ ਰਾਤੀ ਬਸ ਇਸੇ ਤਰ੍ਹਾਂ ਲੇਟ ਹੋ ਜਈਦਾ ਹਾਂ।
ਰਾਤ ਨੂੰ ਵੀ ਦਸ ਤਾਂ ਵਜ ਈ ਜਾਂਦੀ ਹੋਣਗੇ ਸੋਨੂੰ ਕੰਮ ਕਰਦੀ।
ਨਹੀਂ ਗਿਆਰਾਂ ਵੀ ਵੱਜ ਜਾਂਦੇ ਏ ਕਈ ਵਾਰੀ।
ਅੱਛਾ ਜੀ।
ਹਾਂ। ਕਿਉਂਕਿ ਜੇ ਇਹ ਘਰ ਹੀ ਸਾਡੇ ਨੂੰ ਦਸ ਵਜੇ ਆਏ ਫੇਰ ਖਾਣਾ ਬਣਾ ਤੇ ਅ ਦੁੱਧ ਵਗੈਰਾ ਦੇ ਬਰਤਨ ਕਰ ਸਾਰਿਆਂ ਦੇ। ਕਰਦੇ ਕਰਦੇ ਗਿਆਰਾਂ ਤਾਂ ਕਿਤੇ ਨਹੀਂ ਪਏ ਆਂ।
ਸਾਡੇ ਲਾਗੇ। ਸਾਡੇ ਜਿਹੜੇ ਹੈਗੇ ਆ ਹੈ ਸ਼ਹਿਰਾਂ 'ਚ ਰਹਿੰਦੇ ਉਹ ਨੂੰ ਬੜੇ ਸਾਲ ਹੋ ਗਏ ਪਰ ਉਹ। ਪਿੰਡ ਵਾਂਗਰ ਹੀ ਫੋਲੋ ਕਰਦੇ ਆ ਉਹ ਉਹਨਾਂ ਨੇ ਅੱਠ ਵਜੇ ਰੋਟੀ ਖਾ ਲੈਣੀ। ਹਾਂਜੀ।
ਅੱਛਾ ਠੀਕ
ਉਹ ਨੌ ਵਜੇ ਸੌ ਜਾਂਦੇ ਆ ਸਵੇਰੇ ਉਹ ਵੀ ਛੇ ਵਜੇ ਉੱਠ ਪੈਂਦੇ ਸਾਰੇ। ਬੱਚੇ ਸਾਰਿਆਂ ਦੇ ਬਾਰ ਨੇ।
ਅੱਛਾ
ਹਾਂ। ਫੇਰ ਏਸ ਕਰਕੇ ਐ। ਨਹੀਂ ਅਸੀਂ ਹੈਗੇ ਹਾਂ। ਨਹੀਂ ਸੱਸ ਨਹੀਂ ਹੈ ਸਹੁਰਾ ਵੀ ਨਹੀਂ ਹੈ ਤੇ ਦੋ ਮਤਲਬ ਇੱਕ। ਇੱਕ ਮੇਰੇ ਦਿਓਰ ਦੀ ਫੈਮਿਲੀ ਐ ਇੱਕ ਆਪਾਂ ਜਆਇੰਟ ਫੈਮਿਲੀ।
ਅੱਛਾ ਠੀਕ ਠੀਕ।
ਫੇਰ ਤੁਹਾਨੂੰ ਪਤਾ ਹੈ ਥੋੜੇ। ਘਰ ਵੀ ਉਸ ਹਿਸਾਬ ਨਾਲ ਇਕੱਠੇ ਰਹਿੰਦੇ ਆਾਂ ਜਗ੍ਹਾ ਵੀ ਥੋੜ੍ਹੀ ਜ ਪੈ ਜਾਂਦੀ ਸਗੋਂ ਹਣ
ਹਾਂਜੀ। ਸੋਡ ਛੋਟੇ-ਛੋਟੇ ਰੂਮ ਹੁੰਦੇ ਆ ਉੱਪਰ ਦੀ ਉੱਪਰ ਹੈਨਾ ਦੀਦੀ।
ਨਾ ਸਾਡੇ ਉੱਪਰ ਹੈ ਈ ਨੀ। ਸਾਡੇ ਨੀਚੇ ਈ ਐ ਬਸ ਹਾਂ। ਮੇਰੇ ਮੰਮੀ ਵੱਲ ਸਾਰਿਆਂ ਦੇ ਉੱਪਰ। ਥੱਲੇ ਪੋਰਸ਼ਨ ਹੈਗੇ ਆ, ਉਹ ਛੋਟਾ ਜਿਹਾ। ਘਰ ਹੈ ਵੀ ਠੀਕ ਹੈ, ਜੇ ਸਿੰਗਲ ਫੈਮਲੀ ਹੋਵੇ ਤਾਂ ਵਧੀਆ। ਦੋ ਫੈਮਲੀਜ ਵਾਸਤੇ ਘੱਟ ਗਿਆ ਐ, ਜਗ੍ਹਾ।
ਏ ਸੋਡਾ ਆਪਣਾ ਘਰ ਹੈ, ਯਾ ਤੁਸੀਂ ਰੈਂਟ ਤੇ
ਹਾਂਜੀ-ਹਾਂਜੀ, ਨਈ-ਨਈ, ਸਾਡਾ ਆਪਣਾ ਘਰ।
ਠੀਕ ਹੈ ਜੀ।
ਹੋਰ ਤੁਸੀਂ ਫੇਰ ਬਜ਼ਾਰ ਬਜੂਰ ਜਾਂਦੇ ਔ, ਕਿ ਨਈ?
ਨਈ ਯਾਰ, ਅਸੀਂ ਤਾਂ ਨੀ ਜਾਂਦੇ, ਵੀ ਡੈਰੀ ਜਾਂਦਾ ਹੁੰਦਾ ਮੰਡੀ। ਮੰਡੀ ਬਾਜ਼ਾਰ ਨੂੰ ਕਹਿ ਦਿੰਦੇ ਜਿਵੇਂ ਕੋਈ ਗੁੜ ਚਾਹ ਵਗੈਰਾ ਲੈਣਾ ਹਨਾ ਬਸ ਕੁਛ ਮੈਂਸਾ ਦਾ ਸਮਾਨ ਸਮੂਨ ਲੈਣਾ ਖਲ ਖੁਲ, ਡੈਡੀ ਜਾਂਦੇ। ਹੁੰਦੇ ਆ ਅਸੀਂ ਤਾਂ ਬਸ ਜਦੋਂ
ਆਹ।
ਗਰਮੀਆਂ 'ਚ ਜਿਵੇਂ ਕੱਪੜੇ ਲਿਆਉਣੇ ਆਂ ਇੱਕ ਅੱਧੀ ਵਾਰ, ਉਦੋਂ ਜਾਂਨੇ ਆਂ ਜਾਂ। ਜਦੋਂ ਕਿਸ ਰਿਸ਼ਤੇ। ਘਰ ਨੂੰ ਦਵਾਉਣੇ ਹੁਣ ਹੋਰ ਹੋ ਜਾਂਨੇ ਹਾਂ। ਨਈ ਤਾਂ ਬਸ ਘਰੇ ਈ ਹੁੰਨੇ ਆ, ਕੰਮ ਕਰ ਲੈਂਨੇ ਆ, ਬਸ ਪੈ ਪੁ ਜਾਂਨੇ ਆ।
ਹਾਂ ਠੀਕ ਹੈ ਚਲੋ ਜਿੱਦਾਂ ਆਪਣਾ ਆਪਣਾ ਘਰ ਦਾ ਸਿਸਟਮ।
ਹਾਂਜੀ, ਦੀਦੀ ਬਸ ਸਵੇਰੇ ਅਸੀਂ ਛੇ ਕੁ ਵਜੇ ਉੱਠ। ਜਾਨੇ ਆਂ, ਕਿਵੇਂ ਦੀਦੀ
ਅੱਛਾ। ਨਹੀ ਹੋਣਗੇ।
ਬਸ ਛੇ ਕੁ ਵਜੇ ਉੱਠ ਕੇ, ਮੈਂ ਸਾਨੂੰ ਨੀਰਾ ਪਾਰਕ ਧਾਰਾਂ ਧਾਰਾਂ ਕੱਢ ਕੇ, ਰੋਟੀ ਟੁੱਕ ਬਣਾ ਕੇ, ਖਾ ਕੇ, ਕੱਪੜੇ ਕੁੱਪੜੇ ਧੋ ਕੇ ਬਸ ਦਸ ਕੁ ਜੇ ਫਰੀ ਹੋ ਜਾਈਦਾ।
ਅੱਛਾ। ਠੀਕ ਏ। ਤੇ ਫੇਰ ਤੁਸੀਂ ਐ ਸਾਡੇ ਇਸ ਤਰ੍ਹਾਂ ਨਾਲ ਹੀ ਜਿੱਦਾਂ ਨਹੀਂ ਵੈਸੇ ਤੇ ਅਸੀਂ ਵੀ ਪੰਜ ਸਾਡੇ ਪੰਜ ਉੱਠ, ਪੈਂਨੇ ਆ ਰੋਜ਼ ਹੁਣ ਛੁੱਟੀਐ, ਤੇ ਅਸੀ ਆਲਸ ਪਾਇਆ ਦਾ ਸਾਰਿਆਂ ਨੇ ਤੇ ਹੋਲੀ ਫੇਰ ਸਾਰਾ ਕੰਮ ਲੇਟ ਹੁੰਦਾ।
ਹਾਂਜੀ।
ਹੋਰ ਤੁਹਾਡੇ ਫਰੈਂਡਸ ਵਗੈਰਾ ਲਾਗੇ ਜਾ ਕੇ ਆਉਂਦੀ ਆ
ਨਹੀਂ, ਦੀਦੀ ਐਵੇਂ ਨੀ ਬਸ ਏ ਫਿਰ ਗੁਆਂਢੀਆਂ ਚ ਆ ਜਾਂਦੇ ਹੁੰਦੀ, ਮਾਸੀ ਵਗੈਰਾ ਫਰੈਂਡ, ਫਰੈਂਡਸ ਵਗੈਰਾ ਤਾਂ ਘੱਟ ਵੱਧ ਹੀ ਆਂਦੀਆਂ, ਹਾਂਜੀ
ਆਹੋ ਜਿੱਦਾਂ ਤੁਸੀਂ ਨੀ ਨਿਕਲਦੇ, ਓਦਾਂ ਔ ਵੀ ਨੀ ਨਿਕਲਦੀਆਂ।
ਹਾਂਜੀ ਦੀਦੀ, ਬਾਕੀ ਦੀਦੀ ਸੋਨੂੰ ਪਤਾ ਨਾ ਵੀ ਪਿੰਡਾਂ ਚ ਘੱਟ ਪੜ੍ਹੇ ਹੁੰਦੇ ਆ, ਹੈਨਾ ਵੀ ਐਵੇਂ ਅਲਾਊਡ ਜਾਂ ਨਹੀਂ ਕਰਦੇ ਇਹ ਹੈਗੀ ਗੇ, ਵੈਮ ਜਿਹਾ ਕਰਦੇ ਆ ਵੀ ਜਦੋਂ ਆਪਾਂ ਕਿਸੇ ਦੇ ਘਰੇ ਜਾਂਦੇ ਹੈਗੇ।
ਹਾਂ ਨਹੀਂ ਸਾਡੇ ਵੀ, ਮੇਰੇ ਨਾਨਕੇ ਪਿੰਡ ਸੀ ਨਾ ਤੇ ਪਹਿਲੇ ਏਦਾਂ ਹੀ ਸੀ, ਜਿੱਦਾਂ ਤੁਸੀਂ ਦੱਸਦੇ ਹੋ ਨਾ ਏਦਾਂ ਹੀ ਸੀ ਸੇਮ ਹੁਣ ਥੋੜਾ ਐ ਵੈ, ਸਾਰੇ ਮੋਡਰਨ ਜੇ ਹੋ ਗਏ ਐ ਤੇ ਡਿਵੈਲਪ ਹੋ ਗਏ ਦੇ ਆ ਸਾਰੇ, ਤੇ ਪਹਲੇ ਏਦਾਂ ਹੀ ਅਸੀਂ, ਵੀ ਸਾਢੇ ਥੇ ਸਾਥ ਮੇ ਬਸ ਇੱਕ ਹੋਰ ਘਰ ਸੀ ਉਹ ਲੜਕੀਆਂ ਆ ਉ ਜਾਂਦੀਆਂ ਸੀ ਤੇ ਆਪਾਂ ਵੀ ਚਲੀ ਇੱਕ ਦਿਨ ਉਹ ਆਉਂਦੀਆਂ ਹੀ, ਇੱਕ ਦਿਨ ਆਪ ਜਾਂਦੀਆਂ ਸੀ ਇੱਕ ਦਿਨ ਉਹ ਆਉਂਦੀਆਂ ਹੀ ਫੇਰ ਉਹਨਾਂ ਘਰ ਵਿਸ਼ਵਾਸ, ਪਿਆਰ ਬਣਿਆ ਦਾ ਸੀ ਬੜੇ ਸਾਲਾਂ ਦਾ ਤੇ ਉਹ ਫੇਰ ਭੇਜ ਦਿੰਦੇ ਅਸੀ। ਤੇ ਜੇ ਏ ਹਾਂ, ਏਦਾਂ ਫੇਰ ਅਸੀਂ ਵੀ ਨੀ ਸੀ ਜਾਂਦੇ ਉਹ ਵੀ ਨੀ ਸੀ ਆਉਂਦੇ। ਤੇ ਤੁਸੀਂ ਫੇਰ, ਕਾਲਜ ਬੱਸ ਚ ਜਾਂਦੇ ਹੋ ਕੇ
ਹਾਂਜੀ ਦੀਦੀ ਬੱਸ ਦੀ ਹੀ ਜਾਂਨੇ ਹੁੰਦੇ ਆ
ਅੱਛਾ
ਜਦੋਂ ਬਸ ਬੁਲਾਉਂਦੇ ਹੁੰਦੇ ਆ ਉਦੀ ਜਾਂਦੇ ਹੁੰਦੇ ਆ ਜਿਵੇਂ ਫੀਸ ਭਰਨ ਜਾਂ ਜਦੋਂ ਕਿ ਚੈਕਿੰਗ ਵਗੈਰਾ ਹੁੰਦੀ ਏ ਉਦੋਂ ਵੀ
ਇ-ਹੂੰ।
ਪੇਪਰ ਤਾਂ ਬਸ ਫਾਈਨਲ ਹੀ ਕਵਾਰੀ ਹੁੰਦੇ ਨੇਗੇ ਕੋਈ ਐਮ ਐਸ ਟੀ, ਕੁਛ ਨੀ ਹੁੰਦਾ ਹੈਗਾ
ਹੂ, ਚਲੋ ਵਧੀਆ ਤੁਹਾਡੀ ਪੜ੍ਹਾਈ ਵੀ ਹੋਜੇਗੀ ਨਾਲ-ਨਾਲ
ਹਾਂਜੀ, ਬਸ ਇਹੀ ਲਾਸਟ ਈਅਰ ਹੈ, ਹਾਂਜੀ
ਅੱਛਾ, ਤੇ ਫੇਰ ਤੁਹਾਡੇ ਕੀ ਕੈਂਦੇ ਐ ਅੱਗੋਂ ਕੀ ਕਹਿੰਦੇ ਪੜ੍ਹਾਣਾ ਕਿ
ਨਈ ਅੱਗੇ ਪਾਪਾ ਮੰਮੀ ਤਾਂ ਕੇਂਦੇ ਨੀ, ਕੇਂਦੇ ਜੇ ਪੜ੍ਹਨਾ ਤਾਂ ਵੀ ਆਪ ਕਮਾਈ ਕਰੋ ਤੇ ਆਪ ਦਾ ਪੜ ਲਓ ਵੀ ਤਾਂ ਕੁਛ ਨੀ ਕਹਿੰਦੇ।
ਅੱਛਾ।
ਹਾਂ ਉਹਨਾਂ ਦੇ ਸਿਰ ਤੇ ਵੀ ਟੈਸ਼ਨ ਹੁੰਦੀ ਹੈ ਉਹਨਾਂ ਨੂੰ ਹੋਣਾ ਕਿ ਚੱਲ ਜੇ ਨਹੀਂ ਤੇ ਫਿਰ ਵਿਆਹ ਕਰ ਦਾਂਗੇ ਤੇ ਫ ਮੁੰਡਾ ਤਾਂ ਕੱਦਨ ਗੇਓਰ ਕੇ
ਹਾਂਜੀ।
ਭਰਾ ਵੱਡਾ ਛੋਟਾ ਨਾ ਭਰਾ
ਨਹੀਂ, ਮੇਰੇ ਤੋਂ ਛੋਟਾ ਮੇਰੇ ਤੋਂ ਵੱਡੀ ਮੇਰੀ ਭੈਣ ਹੈ ਦੀਦੀ, ਉਹ ਮੈਰਿਡ ਨਹੀ ਹੈ।
ਅੱਛਾ-ਅੱਛਾ।
ਹਾਂਜੀ।
ਤੀਨ ਤਿੰਨ ਬੈਨਕ ਦਾ ਠੀਕ
ਹਾਂਜੀ
ਹੂੰ ਚਲੋ ਕੋਈ ਨੀ ਕਰਨਾ ਬੈਂਦਾ ਲਾਈਫ ਐ ਹਨਾ ਬਾਈ।
ਹਾਂਜੀ।
ਹੂੰ ਪੜ ਕੇ ਜੇ ਕੋ ਕਈ ਵਾਰੀ ਜਿੱਥੇ ਵਿਆਏ ਜਾਓ ਓ ਪੜ੍ਹਾ ਲੈਂਦੇ ਅਤ। ਜੇ ਪੜ੍ਹਨ ਦਾ ਸ਼ੌਂਕ ਹੋਵੇ ਜ ਮਨ ਹੋਵੇ ਮੇਰਾ ਮੈਨੂੰ ਵੀ ਹੁਣ ਪੜ੍ਹਾਇਆ ਇਹਨਾਂ ਨੇ
ਅੱਛਾ ਜ
ਹਮ ਮੈਂ ਬੀ ਐਡ ਹੋਣੀ ਕੀਤੀ ਸਾਲ ਹੋਇਆ
ਅੱਛਾ, ਹੁਣ ਕੀਤੇ ਨੇ
ਹਾਂ, ਮੈਂ ਤੇ ਐਮ ਕੌਮ, ਬੀ ਐਡ ਆ ਤੇ, ਮੈਂ ਹੁਨ ਪੜ੍ਹੀ।
ਠੀਕ ਏ, ਤੇ ਤੁਸੀਂ ਕੋਈ ਸਰਕਾਰੀ ਪੇਪਰ ਨੀ ਦਿੱਤਾ ਦੀਦੀ।
ਮੈਂ ਨਹੀਂ ਮੈਂ ਏਜ ਮੇਰੀ ਹੋ ਗਈ ਉੱਪਰ।
ਅੱਛਾ ਠੀਕ।
ਹਾਂ, ਉਸ ਟਾਈਮ ਤੇ ਨੀ ਦਿੱਤਾ ਮੇਰਾ ਘਰ ਟਿਊਸ਼ਨਾ ਪਣਾਉਂਦੀ ਸੀ। ਇਸ ਕਰਕੇ ਮੇਰਾ ਇੰਟਰਸਟ ਨਹੀਂ ਬਣਿਆ।
ਠੀਕ ਹੈ ਦੀਦੀ।
ਹਮ ਚਲੋ ਵੈਸੇ ਦੇਣਾ ਚਾਹੀਦਾ ਵੇ ਸਰਕਾਰੀ ਕਈ ਵਾਰੀ ਲੱਗ ਜਾਂਦੇ ਨੌਕਰੀ ਹੈਨਾ
ਹਾਂਜੀ ਦੀਦੀ। ਮੈਂ ਤਾਂ ਹੁਣ ਦੇਖੋ ਦੀਦੀ ਕਿੰਨੀਆਂ ਪੋਸਟਾਂ ਨਿਕਲੀਆਂ ਸੀ ਹਨਾ ਮਤਲਬ ਕੀ ਜਿਨਾਂ ਚ ਹਾਈ ਨਹੀਂ ਆਉਂਦੀ ਹੈਗੀ ਮੇਰੀ ਮੈਂਨੀਆਂ ਪੋਸਟਾਂ ਭਰੀਆਂ ਨਾ ਮਤਲਬ ਕਿ ਨਿਕਲ ਵੀ ਆਈਆਂ ਲ ਮੇਰਾ ਨੇਮ ਕਿਸੇ ਚ ਨਹੀਂ ਆਇਆ ਹੈਗਾ ਫੇਰ ਹੁਣ ਤਾਂ ਮੇਰਾ ਨਾ ਮਨ ਜਿ ਹੀ ਆਕ ਗਿਆ ਹੁਣ ਜਿਹੜੀਆਂ ਅਗਾਂ ਮੈਂ ਪਰ ਇਹ ਨੀ ਹੈ।
ਆਹ ਹੁੰਦਾ ਕਿਉ ਨੀ ਮਨ ਖ਼ਰਾਬ ਹੁੰਦਾ ਕਿਉਂ ਨੀ ਹੁੰਦਾ
ਹੋਰ ਤੇ ਫੇਿਰ ਹੁੰਦੇ ਹਨਾ ਵੀ ਪੈਸੇ ਵੀ ਲਾਈਏ ਤੇ ਕੁਛ ਬਣੇ ਵੀ ਨਾ ਉੱਤੋਂ ਪੈਸੇ ਵੀ ਘਰੋਂ ਲੈਣੇ ਹੁਣ। ਹੋਰ ਪੈਸੇ ਵੀ ਘਰੋਂ ਲੈਣੇ ਪੈਂਦੇ ਫਿਰ ਘਰ ਦੇ ਬੋਲਦੇ ਇੰਨੇ ਭਰ ਤੇ ਆਈ ਨੀ ਹੈਗੇ ਕੋਈ ਵੀ ਬੱਸ ਛੱਡ ਪਰੇ ਫਿਰ ਏ ਕਹਿਣ ਲੱਗ ਗਈਆਂ।
ਹਮ ਚਲੋ ਠੀਕ ਹੈ ਫਿਰ
ਹਾਂਜੀ ਠੀਕ ਹੈ।
ਠੀਕ ਹੈ।